ਹੈਲੋ। ਹੈਲੋ ਹਾਂ ਹਾਂਜੀ ਸਸ ਸ੍ਰੀ ਕਾਲ ਕੀ ਹਾਲ ਏ? ਹੈਲੋ। ਹੈਲੋ। ਹੈਲੋ। ਹੈਲੋ। ਹੈਲੋ।
ਹੈਲੋ।
ਹੈਲੋ ਹਾਂਜੀ।
ਆਵਾਜ਼ ਨੀ ਆਰੀ?
ਹਾਂਜੀ ਆਰੀ ਆ ਨਾ ਤੁਹਾਨੂੰ ਮੇਰੀ ਨੀ ਆਰੀ?
ਨਈ ਓਸ ਟੈਮ ਨੀ ਆਰੀ
ਅੱਛਾ ਹੁਣ ਆਰੀ ਅੱਛਾ-ਅੱਛਾ ਹਾਂਜੀ-ਹਾਂਜੀ ਬੋਲੋ ਹੋਰ ਠੀਕ-ਠਾਕ ਹਾਂਜੀ ਵਧੀਆ ਤੁਸੀਂ ਸੁਣਾਓ?
ਬਸ ਵ
ਹਾਂਜੀ ਨਈ-ਨਈ ਨਈ-ਨਈ ਫਰੀ ਤੁਸੀਂ ਸੁਣਾਓ।
ਨਈ ਮੈਂ ਕਿਆ ਇਸ ਟਾਈਮ ਸ਼ਾਇਦ ਰੋਟੀ ਦਾ ਟਾਈਮ ਹੁੰਦਾ ਤੇ ਕਿਚਨ ਚ ਹੋਵੋ ਤੁਸੀਂ।
ਹਾਂਜੀ-ਹਾਂਜੀ ਨਈ-ਨਈ ਫਰੀ ਆਪਾਂ ਵਸ ਸਰ ਅੱਠ ਸਾਢੇ ਅੱਠ ਵਜੇ ਤੱਕ ਮਤਲਬ ਕੇ ਵੇਲੇ ਹੋ ਈ ਜਾਨੇ ਆ ਸਾਢੇ ਸੱਤ ਤੱਕ ਰੋਟੀ ਖਾ ਕੇ।
ਅੱਛਾ ਇੰਨੀ ਜਲਦੀ ਖਾ ਲੈਂਦੇ ਓ ਤੁਸੀਂ?
ਜੀ ਸਾਰੇ ਮਤਲਬ ਫਿਕਸ ਈ ਟਾਈਮ ਐ ਮੋਰਨਿੰਗ ਵੀ ਦਸ ਵਜੇ ਤੱਕ ਖਾਲੋ ਔਰ ਆਫਟਰ ਫੇਰ ਛੁੱਟੀ ਫੇਰ ਡਾਇਰੇੈ ਸਤ-ਸਾਢੇ ਸਤ ਵਜੇ ਤੱਕ ਖਾ ਕੇ ਵੇਲੇ ਅੱਠ ਵਜੇ ਤੱਕ
ਅੱਛਾ ਤੁਸੀਂ ਦੁਪੈਰੇ ਨੂੰ ਲੰਚ ਨੀ ਕਰਦੇ?
ਨਈ ਆਪਣਾ ਲੰਚ, ਬ੍ਰੇਕਫਾਸਟ ਸਭ ਮੋਰਨਿੰਗ ਗਿਆਰਾਂ ਸਾਢੇ ਦਸ ਗਿਆਰਾਂ ਵਜੇ ਤੱਕ ਹੋ ਜਾਂਦਾ ਏ।
ਅੱਛਾ, ਏ ਸਾਡੇ ਵਾਲਾ ਸਿਸਟਮ ਏ, ਅਸੀਂ ਵੀ ਮਤਲਬ ਕਿ ਸਵੇਰੇ ਬ੍ਰੇਕਫਾਸਟ ਨਈ ਕਰਦੇ ਤੇ ਬਾਰਾਂ ਸਾਢੇ ਬਾਰਾਂ ਵਜੇ ਦੁਪੈਰ ਦਾ ਈ ਲੰਚ
ਅੱਛਾ, ਮਤਲਬ ਡਾਇਰੈਕਟ ਲੰਚ ਈ ਕਰਦੇ ੳ ਫੇਰ। ਹਾਂਜੀ, ਸਈ ਐ ਸਗੋਂ ਅੱਛਾ ਏ ਨਾ। ਫੇਰ ਦੁਪੈਰੇ ਜੇ ਭੁੱਖ ਲੱਗੀ ਆ ਤੇ ਚਲੋ ਕੁਛ ਵੀ ਬਣਾ ਕੇ ਖਾ ਲੋ ਜਾਂ ਨੋਰਮਲ ਹਨਾ।
ਹਾਂਜੀ, ਉ ਮੈਂ ਤਾਂ ਫੋਨ ਕੀਤਾ ਸੀ ਤੁਹਾਡੇ ਘਰ ਪੈਰਟ ਦੇਖਿਆ ਸੀ ਮੈਂ।
ਹਾਂਜੀ -ਹਾਂਜੀ।
ਤੇ ਉ ਮੇਰੀ ਗੁੜੀਆ ਹੁ। ਬੜੀ ਪਿੱਛੇ ਪਈ ਦੀ ਕਿ ਮੰਮੀ ਅਸੀਂ ਵੀ ਪਾਲਨਾ ਵੇ। ਪਰਮਮ ਮੈਂ ਕਿਆ, ਕਿ ਪੈਲੇ ਅਸੀਂ ਕਿਸੇ ਨੂੰ ਪੁੱਛੀਏ ਤੇ ਸਈ ਉਨੂੰ ਮਤਲਬ ਕਿ ਕਿਸ ਤਰ੍ਹਾਂ ਰੱਖੀਦਾ ਵੇ। ਉ ਦੇ ਵਾਸਤੇ ਕੋਈ ਮਤਲਬ ਕਿ ਕਿਸ ਤਰ੍ਹਾਂ ਉਦਾ ਧਿਆਨ ਰੱਖਨੈ। ਖਾਂਦਾ-ਪੀਂਦਾ ਕੀ ਵੇ? ਏ ਸਭ ਚੀਜ਼ਾਂ ਤੇ ਫੇਰ ਤੁਹਾਡਾ ਧਿਆਨ ਆਇਆ ਮੈਨੂੰ, ਤੇ ਮੈਂ ਕਿਹਾ ਕੋਈ ਨੀ ਮੈਂ ਦੀਦੀ ਨੂੰ ਤੁਹਾਡੀ ਪੁੱਛਾਂਗੀ ਕਿ ਉਨਾਂ ਨੇ ਰ ਰੱਖਿਆ ਦਾਵੇ। ਤੇ ਫੇਰ ਕਿਸ ਤਰ੍ਹਾਂ ਰੱਖਿਆ ਦਾ ਏ ਤੁਸੀਂ ਇਨਾਂ ਨੂੰ?
ਤੇ ਨਾ ਸਾਡੇ ਉੱੜਦਾ-ਉੱੜਦਾ ਆ ਗਿਆ ਸੀਗਾ। ਫੇਰ ਅਸੀਂ ਹਾਂਜੀ ਏ ਵੈਸੇ ਆਇਆ ਤੇ ਸੀਗਾ ਉੱੜਦਾ-ਉੱੜਦਾ, ਫੇਰ ਇਨੂੰ ਅਸੀਂ ਮਤਲਬ ਖਵਾਇਆ ਕਰਿਆ। ਫੇਰ ਏ ਵਾਪਿਸ ਮਤਲਬ, ਪੈਲਾਂ ਸਵੇਰੇ ਆਇਆ ਫੇਰ ਦੁਪੈਰੇ ਫੇਰ ਆ ਗਿਆ। ਫੇਰ ਮੇਰੀ ਨਾਨੀ ਹੋਨੀ ਵੀ ਸਭ ਇੱਥੇ ਸੀਗੇ, ਕੈਦੇ ਇਨੂੰ ਫੜ ਲੋ। ਤੇ ਅਸੀਂ ਵੀ ਕਿਆ ਸਾਡੇ ਪੈਲਾਂ ਵੀ ਸੀਗਾ, ਉ ਮਰ ਗਿਆ ਸੀਗਾ ਤੇ ਫੇਰ ਅਸੀਂ ਪਾਲਨ ਦਾ ਮਤਲਬ ਸੋਚਿਆ ਨਈ ਸੀਗਾ ਕਦੀ।
ਅੱਛਾ।
ਕੇ ਐਵੇਂ ਫੇਰ ਕਿਥ ਕਿੱਥੇ ਆਣਾ-ਜਾਣਾ ਹੁੰਦਾ ਤਾਂ ਵੈਸੇ ਫੇਰ ਦੇਖਨਾ ਪੈਂਦਾ, ਕਿੱਥੇ ਛ ਘਰ ਇੱਕ ਬੰਦੇ ਨੂੰ ਛੱਡ ਕੇ ਜਾਨਾ ਪੈੰਦਾ, ਏਨਾ ਕੋਲ
ਹਾਂਜੀ -ਹਾਂਜੀ
ਜੈਵੇਂ ਦੂਰ ਦਾਰ ਟਰੈਵਲ ਕਰਨਾ ਹੋਵੇ ਨਾ ਜਿਵੇਂ ਦਿੱਲੀ ਵਗੈਰਾ ਪੰਜਾਬ, ਸਾਈਡ ਫੇਰ ਘਰ ਇੱਕ ਅੱਧੇ ਜਿ ਛੱਡ ਕੇ ਜਾਨਾ ਪੈਂਦੈ।
ਹਾਂਜੀ- ਹਾਂਜੀ
ਬਾਕੀ ਵੈਸੇ, ਸਵੇਰ ਸ਼ਾਮ ਜਿਵੇਂ ਸਵੇਰੇ ਜਾ ਕੇ ਸ਼ਾਮੀ ਘਾਰ ਆਣੈ ਉਦੋਂ ਤੱਕ ਤੇ ਚਲੋ ਠੀਕ। ਕ ਫੇਰ ਉਦੋਂ ਤੇ ਉਨੂੰ ਖਾਨ ਪੀਨ ਆਪਾਂ ਦੇਖ
ਅੱਛਾ, ਤੇ ਉ ਤੁਸੀਂ ਮਤਲਬ ਕੀ ਖੁੱਲਾ ਈ ਰੱਖਿਆ ਦਾ ਏ ਕਿ ਪਿੰਜਰੇ ਚ ਰੱਖਿਆ ਦੈ।
ਨਈ ਵੈਸੇ ਉ ਬਾਰ ਈ ਰੈਂਦਾ। ਉਨੂੰ ਆਦਤ ਬਾਰ ਦੀ ਏ, ਪਰ ਜਿਵੇਂ ਰਾਤ ਹੁੰਦੀ ਏ ਉਦੋ ਉ ਆਪਨੇ ਪਿੰਜਰੇ ਚ ਚਲਾ ਜਾਂਦਾ ਏ।
ਅੱਛਾ, ਤੇ ਸਾਰਾ ਦਿਨ ਮਤਲਬ, ਕੀ ਸਭ ਰੂਮਾਂ ਚ ਘੁੰਮਦਾ ਰੈਂ
ਹਾਂਜੀ, ਉ ਏਕਦਮ ਫ੍ਰਰੀ ਐ। ਉਨੂੰ ਵੈਸੇ ਚੌਦਾਂ ਸਾਲ ਹੋ ਗਏ ਆ।
ਉ, ਹੋ ਹੋ ਉ ਇੰਨੇ ਜਾਦਾ ਟਾਈਮ ਹੋਗੇਆ।
ਚੌਦਾਂ ਸਾਲ ਹੋ ਗਏ ਉਨੂੰ, ਖਾਣ- ਪੀਣ ਦਾ ਵੀ ਮਤਲਬ ਜੋ, ਮੈਂ ਖਾਨਾ ਉਨੇ ਉਹੀ ਖਾਣੇ ਆ। ਹਾਂਜੀ, ਓਨੂੰ ਥਮਸਭ ਪਸੰਦ ਏ। ਫੇਰ, ਰਾਤੀ ਦੁੱਧ ਪੀ ਕੇ ਸੋਣੈ। ਸਵੇਰੇ, ਉਨੇ ਚਾ ਪੀ ਕੇ, ਉੱਠਣੈ ਆ।
ਅੱਛਾ- ਅੱਛਾ ਤੇਰੇ ਕੈਦੇ ਸੀ ਨਾ, ਕਿ ਤੋਤੇ ਹੁੰਦੇ ਨੇ ਉ, ਜੇੜਾ ਖਾਲੀ ਮਿਰਚ ਖਾਂਦੇ ਨੇ।
ਹਾਂਜੀ, ਨਈ ਏ ਵੈਸੇ ਨਾ ਮਿਰਚ ਵਗੈਰਾ, ਏ ਕੁਛ ਨਈ ਖਾਂਦਾ।
ਅੱਛਾ- ਅੱਛਾ
ਜਿਵੇਂ ਚੀਜ਼ ਐ, ਕਾਜੂ ਐ, ਏਨੂੰ ਮਤਲਬ ਏ ਜਿਹੀ ਚੀਜ਼ਾਂ ਪਸੰਦ ਐ, ਬਟਰ ਐ। ਫੇਰ ਘਿਓ ਵਾਲੀ ਇਹਨੂੰ ਖਿਚੜੀ ਪਸੰਦ ਏ, ਘਿਓ ਅਗਰ ਦਿਖੇਗਾ ਨਾਂ ਰੋ ਰੋਟੀ ਤੇ ਵੀ ਅਗਰ ਘਿਉ ਨਹੀਂ ਦੇਖਦਾ, ਤੇ ਰ੍ਹੋਟੀ ਨਹੀਂ ਖਾਂਦਾ।
ਓਹੋ, ਹੋ ਸਹੀ ਏ, ਫਿਰ ਤੇ
ਦੇਖੇਗਾ, ਅੱਗੇ-ਪਿੱਛੇ ਰ੍ਹੋਟੀ ਕਰਕੇ ਦੇਖੇਗਾ ਘਿਓ ਲੱਗਿਆ ਏ, ਚਲੋ ਲੱਗਿਆਏ, ਤਾਂ ਉਹਨੇ, ਖਾਣੀ ਹੈ ਨਹੀਂ ਤਾਂ ਰ੍ਹੋ ਸੁੱਟ ਦੇਣੀ ਏ, ਤੇ ਖਿਚੜੀ ਹੋੱਦੀ ਏ, ਤੇ ਖਿਚੜੀ'ਚ ਵੀ ਉੱਤੇ ਘਿਉ ਦੇਖਦਾ ਏ, ਤਾਂ ਖਿਚੜੀ ਖਾਣੀ ਏ, ਵਰਨਾ ਨਹੀਂ ਖਾਣੀ।
ਤੇ ਫੇਰ ਤੁਸੀਂ ਮਤਲਬ ਕੀ ਕੋਈ, ਇਹਨੂੰ ਪਲੇਟ'ਚ ਪਾਕੇ ਦਿੰਦੇ ਓ, ਯਾ ਆਪਣੇ ਹੱ
ਹਾਂਜੀ-ਹਾਂਜੀ, ਨਹੀਂ, ਉਹ ਚਮਚ ਉਹਨੂੰ ਦੇ ਦਿੰਨੇ ਆ, ਚੱਮਚ ਫੜਕੇ, ਉਹ ਖਾ ਲੈਂਦੇ ਆਪੇ ਈ। ਹਾਂਜੀ, ਚੱਮਚ ਉਹਨੂੰ ਫੜਾ ਦਿੰਨੇ ਆ ਫੇਰ, ਉਹ ਡਿਸ'ਚ ਵੀ ਦੇਖ ਦਾ ਜਿਵੇਂ ਕਿ ਰੋਟੀ ਦਿੱਤੀ ਐ, ਤੇ ਸਬਜ਼ੀ ਦੇਖੇਗਾ ਵੀ ਸਬਜ਼ੀ ਨੀ ਦਿੱਤੀ ਇੰਨਾਂ ਨੇ।
ਆਏ-ਹਾਏ।
ਤੇ ਸਬਜ਼ੀ ਵੀ ਫਿਰ ਨਾਲ ਉਹਨੂੰ ਮਤਲਬ ਜਿਵੇਂ ਕਿ ਉਹਦੇ ਪਿੰਜਰੇ'ਚ ਹੈ ਗਾਏ, ਤੇ ਫੇਰ ਸਬਜ਼ੀ ਚਲੋ ਆਪਾਂ ਉਹਦੇ ਪਿੰਜਰੇ'ਚ ਰੱਖ ਦਿੰਨੇ ਆ ਨਿੱ ਜੇ ਤੇ ਰ੍ਹੋਟੀ ਵੀ ਨੀਚੇ ਰੱਖ ਦਿੰਨੇ ਆ। ਜੇ ਬਾਹਰ ਬੈਠਾ ਏ ਤੇ, ਅਲੱਗ ਆਪਣੀ ਡੀਸ਼ ਉਹਨੂੰ ਕਰਕੇ ਦੇ ਦੇਨੇ ਆ, ਫਿਰ ਖਾਂਦਾ ਏ ਓ।
ਫਿਰ ਕੱਚੀ ਸਬਜ਼ੀਆ'ਚ ਫੇਰ ਏ ਕੀ-ਕੀ ਖਾਂਦਾ।
ਕੱਚੀ ਸਬਜ਼ੀ'ਚ ਤਾਂ ਵੈਸੇ ਕੁਛ ਨੀ ਖਾਂਦਾ ਇਹ, ਜਿਵੇਂ ਕਿ ਟਮਾਟਰ-ਟਮੂਟਰ ਉਹ ਵੀ ਕਦੀ ਕਦਾਰ ਹੀ ਅੱਛੇ ਲੱਗੇ ਕਿ ਬਈ ਕੁੱਛ ਹੈ ਨੀ ਆ ਤੇ ਖਾ ਲੈਂਦਾ, ਬਾਕੀ ਤੇ ਇਹਨੂੰ ਸਬਜ਼ੀ ਵਗੈਰਾ, ਰੋਟੀ ਸਬਜ਼ੀ ਖਾ ਲੈਂਦਾ ਏ। ਮੈਗੀ ਦੀ ਫੇਵਰੇਟ ਐ, ਮਨਚੂਰੀਅਨ ਖਾਲੇ ਦਾ ਏ, ਫੇਰ ਕੀ ਕਹਿੰਦੇ, ਥਮਸ ਅਪ ਪੀ ਲੇਂਦਾ ਏ। ਕੋਲਡ ਡਰਿੰਕ ਦੀ ਵੀ ਫੈਵਰੇਟ ਆ, ਵੈਸੇ।
ਐਂ, ਤੁਹਾਡੇ ਘਰ ਦਾ ਮੈਂਬਰ ਬਨਿਆ ਦਾ ਏ ਪੱਕਾ। ਪੱਕਾ‌ ਮੈਂਬਰ ਬਣ ਗਿਆਦਾ, ਤੁਹਾਡੇ ਘਰ ਦਾ। ਹੈਲੋ, ਹੈਲੋ। ਹੈਲੋ, ਹਾਂਜੀ, ਉਹ, ਵੀ ਚ ਅਵਾਜ਼ ਆ ਆਵਾਜ਼ ਕਟ ਰਹੀ, ਮੈਂ ਕਿਹਾ ਫਿਰ ਤੇ ਤੁਹਾਡੇ ਘਰ ਦਾ ਪੱਕਾ ਮੈਂਬਰ ਬਨ ਗ
ਹਾਂਜੀ, ਹਾਂਜੀ, ਹਾਂਜੀ ਇਕਦਮ ਪੱਕਾ ਮੈਂਬਰ ਐ।
ਨਾਂ ਰੱਖਿਆ ਨਾ, ਫਿਰ ਇਹਦਾ ਕੁਛ?
ਹਾਂਜੀ, ਇਹਦਾ ਨਾਮ ਮਿੱਠੂ ਰੱਖਿਆ ਏ ਨਾ?
ਅੱਛਾ।
ਇਹਦੇ ਨਾਲ-ਨਾਲ ਇੱਕ ਹੋਰ ਵੀ ਹੈਗੇ ਆ, ਉਹ ਲਵ ਬਰਡ ਸੀਗੇ, ਉ'ਚੋ ਇੱਕ ਮਰ ਗਿਆ, ਹੁਣ ਇੱਕ ਹੈਗਾ ਏ। ਉਹਨੂੰ ਵੀ ਸਾਲ ਹੋਗਿਆ ਆ, ਐਂ ਜੇ ਉਹ ਟੂਟੀ-ਫਰੂਟੀ ਨਾਮ ਰੱਖਿਆ ਏ, ਤੇ ਉਹ ਫਰੂਟੀ ਹੈਗੀ ਆ ਹੁਣ, ਟੂਟੀ
ਚਲੇ ਗਈਏ। ਹੈਲੋ ਹੈਲੋ
ਹੈਲੋ
ਹਾਂਜੀ, ਓ ਲਗਦਾ ਥੋੜਾ ਨਾ, ਏ ਨੈਟਵਰਕ ਦਾ ਪ੍ਰੋਬ ਹਾਂਜੀ-ਹਾਂਜੀ, ਅੱਛਾ ਫੇਰ ਤੇ ਤੁਹਾਡ ਫੇਰ ਉਹ ਚਲਾ ਗਿਆ ਹੋਏਗਾ, ਤੇ ਫਿਰ ਤੁਹਾਡਾ ਦਿਲ ਬੜਾ ਉਦਾਸ ਹੋਇਆ ਹੋਇ
ਹਾਂਜੀ, ਅਸੀਂ ਕਾਫ
ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ
ਹੈਲੋ
ਹਾਂਜੀ ਆਹ ਲੱਗਦਾ ਨੈਟਵਰਕ ਦੀ ਬਹੁਤ
ਹਾਂਜੀ ਹਾਂਜੀ ਹਾਂਜੀ ਬੋਲੋ ਹੁਣ ਆਵਾਜ਼ ਆਈ ਮੈਨੂੰ ਤੁਹਾਡੀ ਆਵਾਜ਼ ਆ ਰਹੀ ਪਰ ਮੇਰੀ ਆਵਾਜ਼ ਤੁਹਾਨੂੰ ਪਹੁੰਚ ਨੀ ਰਹੀ ਲੱਗਦਾ
ਹਾਂ ਉਹ ਓਹੀਓ ਮਤਲਬ ਕੀ ਥੋੜਾ ਟਾਵਰ ਇਸ਼ੂ ਲੱਗ ਰਿਹਾ ਹੋ ਰਿਹਾ ਵੇ
ਜੀ ਉਹ ਹੁਣ ਵੈਸੇ ਵੀ ਮੌਸਮ ਕਰਕੇ ਹੁੰਦਾ ਹੋਏਗਾ ਹੁਣ
ਹਾਂਜੀ ਹਾਂਜੀ ਫੇਰ ਮੈਂ ਜੈ ਓਹ ਹੁਨ ਚਲਾ ਗਿਆ ਹੋਏਗਾ ਤੇ ਤੁਹਾਡਾ ਤੇ ਬੜਾ ਮਨ ਉਦਾਸ ਹੋਇਆ ਹੋਏਗਾ
ਹਂਜੀ ਹਾਂਜੀ ਕਿਉਂ ਉਹੀ ਨਾ ਫਰ ਪਹਿਲਾਂ ਤਾਂ ਚਲੋ ਦੋ ਤਿੰਨ ਦਿਨ ਤੇ ਅੱਛਾ ਨੀ ਲੱਗਿਆ ਫੇਿਰ ਉਹ ਆਦਤ ਜੀ ਹੋ ਗਈ
ਹਾਂ ਹਾਂ
ਤੇ ਹੁਣ ਜੇ ਵੱਡੇ ਨੂੰ ਅਸੀਂ ਰੱਖਦੇ ਹਾਂ ਤੇ ਛੋਟੀ ਖਿੱਚ ਜਾਂਦੀ ਹੈ ਤੇ ਛੋਟੀ ਨੂੰ ਰੱਖਦੇ ਤੇ ਵੱਡਾ ਖਿੱਚ ਜਾਂਦਾ
ਅੱਛਾ ਅੱਛਾ ਫੇਰ ਤਾਂ ਤੁਹਾਨੂੰ ਮਤਲਬ ਕੀ ਇਹ ਪੂਰੀ ਜਵਾਬਦਾਰੀ ਵਾਲਾ ਕੰਮ ਹੈਗਾ ਮਤਲਬ ਕਿ ਕਿੱਧਰੇ ਜਾਣਾ ਹੋਏ ਤੇ ਫੇਿਰ ਇੱਕ ਬੰਦੇ ਨੂੰ ਰਹਿਣਾ
ਰਹਿਣਾ ਹਾਂਜੀ ਫੇਿਰ ਉਹ ਨਾ ਪਤਾ ਕਿ ਬੰਦਾ ਨਾ ਬੰਦਸ ਚ ਆ ਜਾਂਦਾ ਹੈ
ਹੁੰ ਹੁੰ
ਕਿਤੇ ਆਉਣਾ ਜਾਣਾ ਹੁੰਦਾ ਨਾ ਫਿਰ ਦਸ ਵਾਰੀ ਦੇਖਣਾ ਪੈਂਦਾ ਵੀ ਜਾਈਏ ਜਾਂ ਤ ਚਲੋ ਸਵੇਰ ਤੋਂ ਲੈ ਕੇ ਕਿ ਸ਼ਾਮ ਤੱਕ ਕਿਤੇ ਟਰੈਵਲ ਕਰਨਾ ਤੇ ਚਲੋ ਠੀਕ ਹੈ ਇਹਨਾਂ ਨੂੰ ਖਾਣ ਪੀਣ ਦਾ ਆਪਣਾ ਦੇ ਕੇ ਚਲਾ ਜਾਂਦਾ ਹੈ ਹਨਾ ਜੇ ਦੂਰ ਜਾਣਾ ਹੈ ਤਾਂ ਫੇਰ ਘਰ ਦਾ ਇੱਕ ਜੀ ਛੱਡ ਕੇ ਜਾਓ ਜਾਂ ਤਾਂ ਫਿਰ ਜੋ ਵੀ ਇਹਨੂੰ ਰੱਖਦਾ ਹੋਵੇ ਉਹਦੇ ਘਰ ਛੱਡ ਕੇ ਜਾਣਾ ਪੈਂਦਾ ਏ ਜੇ ਜਿਹਨੂੰ ਇਹ ਪਹਿਚਾਣਦਾ ਹੋਵੇ ਜਿਹਦੇ ਘਰ ਖਾਂਦਾ ਪੀਂਦਾ ਹੋਵੇ
ਤੇ ਫੇਰ ਤੁਸੀਂ ਇਹ ਫੈਨ ਵਗੈਰਾ ਚਲਾਉਦੇ ਹੋ ਤੇ ਫੇਿਰ ਇਹ ਉੱਡਦਾ ਤੇ ਡਰਦਾ ਨਹੀ ਏ
ਨਹੀਂ ਇਹਨੂੰ ਇਹ ਕਿਤੇ ਇਹਨੂੰ ਗਰਮੀ ਲੱਗਦੀ ਹੈ ਵੈਸੇ ਤੇ ਇਹਨੂੰ ਦੁਪਹਿਰੇ ਇੱਕ ਵਜੇ ਤੱਕ ਬਾਹਰ ਜਿਵੇਂ ਹਲ ਚ ਬੈਠਾ ਹੁੰਦਾ ਹੈ ਕੇਹਂਦਾ ਰੂਮ ਚ ਏਸੀ ਦੇਖ ਕੇ ਮਤਲਬ ਚਲਾਉਂਦਾ ਰੂਮ ਵੱਲ ਦੇਖ ਕੇ ਕਿ ਚਲੋ ਅੰਦਰ ਫਿਰ ਅੰਦਰ ਲੈ ਕੇ ਜਾਵਾਂਗੇ ਤੇ ਏਸੀ ਦੇਖ ਕੇ ਚ ਲਏਗਾ ਵੀ ਏਸੀ ਚਾਲੂ ਕਰੋ
ਅੱਛਾ ਅੱਛਾ ਠੀਕ ਏ
ਥ ਰਹਿੰਦਾ ਤੇ ਖੁੱਲ੍ਹਲਾ ਹੀ ਹੈ ਮਤਲਬ ਮੇਰੇ ਨਾੜ ਹੀ ਉਹਨੇ ਖਾਣਾ ਪੀਣਾ ਸੋਣਾ ਮੇਰੇ ਨਾੜ ਹੀ ਉਹਨੇ ਮੇਰੇ ਨਾੜ ਹੀ ਸੋਣਾ ਹੈ ਜਦੋਂ ਮੈਂ ਉੱਠਣਾ ਉਹਨੇ ਵੀ ਉਦੋਂ ਉੱਠਣਾ ਹੈ ਮੇਰੇ ਨਾੜ ਵੈਸੇ ਪੈਸ ਅਟੈਚਮੈਂਟ ਜ਼ਿਆਦਾ ਉਹਨੂੰ
ਅੱਛਾ ਅੱਛਾ ਨਹੀਂ ਨਹੀਂ ਬਹੁਤ ਅੱਛੀ ਗੱਲ ਆ ਤੇ ਫੇਿਰ ਯਾਰ। ਫ ਤਾਂ ਦਿਲ ਵੀ ਲੱਗਿਆ ਰਹਿੰਦਾ ਹੈਗਾ ਬੱਚਿਆਂ ਵੱਖਣ ਉਹਨੂੰ ਪਾਲ ਦਿਓ ਤੇ ਹਮ
ਗਰਮੀ ਹੈਗੀ ਹੈ ਤੇ ਉਹਨੂੰ ਏਸੀ ਚਾਹੀਦੀ ਹੈ। ਜੇ ਠੰਢ ਹੈਗੀ ਹੈ ਤਾਂ ਉਹਨੂੰ ਫੇਿਰ ਆਪਾਂ ਹੀਟਰ ਵਗੈਰਾ ਕਰਕੇ ਦੇਨੇ ਆ
ਹਾਂ। ਤੇ ਫੇਰ ਮਤਲਬ ਕਿ ਅਹ ਲਿੱਤਾ ਸੀ ਜਦੋਂ ਆਇਆ ਸੀ ਤੇ ਬਹੁਤ ਛੋਟਾ ਸੀ ਗਰੋਥ ਹੋਈ ਫਿਰ ਇਹਦੀ
ਹਾਂਜੀ ਮਤਲਬ ਨੋਰਮਲ ਹੀਸੀ ਏ ਕਿ ਫੀਮੇਲ ਹੈ। ਤੇ ਇਹਦੇ ਹਾਂਜੀ ਇਹਦੀ ਗਰੋਥ। ਤੇ ਨਹੀਂ ਹੋਈ ਬਲਕਿ ਬੋਲਣਾ ਕਰਨਾ ਇਹ ਬੋਲਦਾ ਜਾਵੇ ਮੇਰਾ ਨਾਮ ਲੈਂਦਾ ਹੈ। ਆਪਣਾ ਨਾਮ ਮਿੱਠੂ ਮਿੱਠੂ ਉੱਠੋ ਉੱਠੋ ਕਰਦਾ ਹੈ ਕਿ ਵੀ ਉੱਠੋ ਅੜੋਸ ਪੜੋਸ। ਸਾਨੂੰ ਬਲਾਦਾ ਐ ਕਿ ਉੱਠੋ, ਜਾਓ ਐਸਾ ਮਤਲਬ ਪਹਿਲਾਂ ਵੀ ਬੋਲਦਾ ਸੀ ਹੁਣ ਵੀ ਬੋਲਦਾ। ਪਾਪਾ ਮੰਮੀ ਵੀ ਕਹਿੰਦਾ ਏ।
ਅੱਛਾ ਅੱਛਾ, ਤੇ ਫਿਰ ਨਾਲ ਬਾਜ਼ਾਰ ਵੀ ਲੈ ਜਾਂਦੇ ਓ? ਘੁਮਾਣ ਫਿਰਾਣ ਵਾਸਤੇ ਇਹਨੂੰ?
ਕਿਤੇ ਬਾਜ਼ਾਰ ਬਜ਼ੂਰ ਨੀ ਲੈ ਕੇ ਜਾਂਦੇ, ਕਿਉਂਕਿ ਕੁੱਤੇ, ਬਿੱਲੀ ਕੋਈ ਵੀ ਫੇਰ ਇਹਨੂੰ ਖਾ ਖੂ ਜਾਵੇ ਹਨਾ ਡਰ ਜਾਂਦਾ ਏ, ਕਿਉਂਕਿ ਵੈਸੇ ਬਾਹਰ ਬਹਿੰਦਾ ਕਰਦਾ ਨੀ ਆ ਤੇ ਫੇਰ ਉਹ ਡਰਦਾ ਏ ਵੀ। ਪਹਿਲਾਂ ਵੈਸੇ ਲੈ ਕੇ ਚਲੀ ਜਾਂਦੀ ਸੀ ਜਿਵੇਂ ਗੱਡੀ ਗੁੱਡੀ ਚ ਜਾਣਾ ਹੋਵੇ ਤੇ ਨਾਲ ਮਤਲਬ ਹਨਾ ਬਿਠਾ ਕੇ ਲੈ ਜਾਂਦਾ ਐ ਬੰਦਾ। ਹੁਣ ਤੇ ਵੈਸੇ ਹੁਣ ਇਹਨੂੰ ਘਰ ਹੀ ਛੱਡ ਕੇ ਜਈਦਾ ਐ।
ਅੱਛਾ ਤੇ ਫੇਰ ਮਤਲਬ ਕਿ ਘਰ ਕੋਈ ਨਾ ਕੋਈ ਬੰਦਾ ਹੋਵੇ ਤੇ ਫਿਰ ਨੀ ਨੀਚੇ ਰਹਿੰਦਾ ਐ ਮਤਲਬ ਕਿ ਉੱਡਦਾ ਨੀ ਏ ਜ਼ਿਆਦਾ ਹਨਾ।
ਹਾਂਜੀ, ਨਹੀਂ ਇਹਨਾਂ ਨਾ ਮਤਲਬ ਮੈਂ ਕਿਤੇ ਵੀ ਇੱਕ ਜਗ੍ਹਾ ਤੇ ਬੈਠੇ ਰਹਿਣਾ ਏ, ਔਰ ਜੇ ਕੁਛ ਥੱਲੇ ਵੈਸੇ ਥੱਲੇ ਤੇ ਘੱਟ ਵੱਧ ਹੀ ਫਰਸ਼ ਤੇ ਘੱਟ ਵੱਧ ਹੀ ਤੁਰਦਾ ਆ। ਇਹਨੇ ਬੈਡ ਦਾ ਇੱਕ ਹੀ ਕੌਨਾ ਮਲਿਆ ਹੋਇਆ।
ਅੱਛਾ ਅੱਛਾ, ਫੇਰ ਤਾਂ ਬਹੁਤ ਮੇਰੇ ਗੁੜੀਆਂ ਤੇ ਫਿਰ ਤੇ ਤੁਹਾਡੇ ਘਰ ਆਏਗੀ ਤੇ ਉਹ ਤੇ ਉਹਨੂੰ ਛੋੜੇਗੀ ਨੀ ਤੋ- ਤੁਸੀਂ ਇਹਦੀਆ ਐਨੀ ਐਨੀ ਅੱਛੀ ਗੱਲਾਂ ਦੱਸ ਰਹੇ ਹੋ ਸਾਨੂੰ ਤੇ, ਹੁਣੇ ਹੀ ਮਨ ਹੋ ਰਿਹਾ ਕਿ ਅਸੀਂ ਹੁਣੇ ਉੱਡ ਕੇ ਮਿਲਣ ਆ ਜੀਵਨ ਨੂੰ। ਕੋਈ ਨੀ ਕੋਈ ਨੀ ਕੋਈ ਨੀ ਮੈਂ ਹੋਰ ਫਿਰ ਪੁੱਛਾਂਗੀ ਗੁੜੀਆਂ ਨੂੰ ਤੇ ਪਹਿਲੇ ਤੁਹਾਡੇ ਘਰ ਉਹਨੂੰ ਲੈ ਕੇ ਆਵਾਂਗੀ ਉਹਨੂੰ।
ਹਾਂਜੀ ਹਾਂਜੀ।
ਫੇਰ ਅਸੀਂ ਲਿਆਣਾ ਹੋਏਗਾ ਤੇ ਅਸੀਂ ਵੀ ਲੈ ਕੇ ਆਵਾਂਗੇ ਠੀਕ ਆ ਨਾ, ਹਾਂਜੀ। ਚਲੋ, ਸਸ ਸ੍ਰੀ ਅਕਾਲ ਜੀ। ।